ਹੈਲੋ।
ਹਾਂਜੀ ਸਸ ਰੀ ਕਾਲ।
ਸਸ ਰੀ ਕਾਲ ਭੈਣੇ ਤੁਸੀਂ ਸਨਾਓ ਕੀ ਹਾਲ ਨੇ?
ਵਦੀਆ ਤੁਸੀਂ ਦੱਸੋ।
ਵਦੀਆ-ਵਦੀਆ ਕੀ ਕਰਦੇ ਸੀ, ਹਾਂਜੀ-ਹਾਂਜੀ ਭੈਨੇ ਤੁਸੀਂ।
ਬੈਠੇ ਸੀ ਬੈਠੀ ਸੀ ਮੈਂ ਕਿਆ ਚਲੋ ਬਹੁ ਤੁਆਡਾ ਨੰਬਰ ਹੈ ਨੀ ਸੀਗਾ ਮੈਂ ਕਿਆ ਚਲੋ ਗੱਲਬਾਤ ਕਰ ਲੀਏ। ਸ਼ੁਕਰ ਤੁਸੀਂ ਕੌਲ ਕਰ ਲਿਆ ਮੈਨੂੰ।
ਹਾਂਜੀ-ਹਾਂਜੀ ਹੋਰ ਕੁਛ ਨੀ ਰੋਟੀ ਪਾਣੀ ਖਾ ਕੇ ਹਟੇ ਆਂ ਅਸੀਂ।
ਅੱਛਾ ਅੱਜ ਕੀ ਬਨਾਏਆ ਸੀਗਾ ਘਰ।
ਚਾਵਲ
ਅੱਛਾ-ਅੱਛਾ ਤੇ ਬਾਕੀ ਘਰੇ ਸਾਰੇ ਠੀਕ ਨੇ ਮੰਮੀ ਹੋਨੀ।
ਹਾਂਜੀ-ਹਾਂਜੀ ਸਾਰੇ ਵਦੀਆ ਤੁਸੀਂ ਸਨਾਓ
ਹਾਂ ਵਦੀਆ-ਵਦੀਆ, ਹੋਰ ਕੀ ਕਰਦੇ ਹੁਨੇ ਓਂ, ਹੈਂ। ਹਾਂਜੀ ਮੈਂ ਖਾ ਲੀ ਐ।
ਕੀ ਬਨਾਇਆ ਤੁਸੀਂ?
ਅੱਜ ਨਾ ਬੈਂਗਣ ਭਰਤਾ ਬਨਾਏਆ ਸੀਗਾ। ਓਦੇ ਚ ਕਿਤੇ ਕੀੜਾ ਨਿਕਲਿਆ ਤਾਂ ਮੈਂ ਸਾਰਾ ਈ ਸਿਟਤਾ।
ਕੀ
ਭੁੰਨ ਲਏ ਸੀਗੇ ਨਾ ਪੈਲਾਂ ਓਤੋਂ ਬਾਦ ਫਿਰ ਦੇਖੇਆ ਕੀੜਾ ਨਿਕਲਿਆ, ਓਦੇ ਚੋਂ। ਫੇਰ ਮੈਂ ਸਾਰਾ ਭਰਤਾ ਈ ਸਿੱਟਤਾ, ਫੇਰ ਦੂਜੀ ਸਬਜ਼ੀ ਮਾੜੀ ਮੋਟੀ ਬਨਾ ਕੇ ਖਾ ਲੀ ਫੇਰ। ਹੋਰ ਅੰ ਬ
ਏ ਵੈਸੇ ਬਨਦਾ ਕਿਵੇਂ ਹੁੰਦਾ
ਬਨਦਾ ਦੇਖੋ ਆਪਨਾ ਜੇੜਾ ਭਰਥਾ ਵੈ ਏਨੂੰ ਧੋ ਧੂ ਕੇ ਬੈਂਗਨ ਬੈਂਂਗਨ ਹੁੰਦੇ ਆ ਨਾ ਓਨੂੰ ਧੋ ਕੇ ਤੇ ਮੈਂ ਏਨੂੰ ਤੇਲ ਲਾ ਲੈਂਨੀ ਆਂ ਬਾਰੋਂ, ਤੇਲ ਲਾ ਕੇ ਏਨੂੰ ਗੈਸ ਤੇ ਨਾ ਭੁੰਨ ਲੈਂਨੀ ਆਂ। ਭੁੰਨ ਕੇ ਫੇਰ ਜਿਹੜਾ ਪਿਆਜ ਹੁੰਦਾ ਹਰੀ ਮਿਰਚ, ਲਸਣ, ਇਹ ਕੁੱਟ ਕੇ ਨਾ, ਅਹ ਕੱਲਾ ਲਸਣ ਤੇ ਹਰੀ ਮਿਰਚ ਕੁੱਟ ਲੈਂਦੀ ਹਾਂ ਤੇ ਪਿਆਜ ਬਰਾਊਨ। ਕਰ ਲੈਂਦੀ ਹਾਂ ਜੀਰਾ ਪਾ ਕੇ, ਫੇਰ ਉਹ ਚ ਲੂਣ ਆਪਣੇ ਹਿਸਾਬ ਨਾਲ ਪਾ ਕੇ ਫੇਰ, ਉਹ ਬਰਾਊਨ ਹੋ ਗਏ ਪਿਆਜ। ਫੇਰ ਹਰੀ ਮਿਰਚ ਤੇ ਲਸਣ ਪਾ ਦੇਈ ਦੈ ਤੇ ਓਹ ਵੀ ਥੋੜੇ ਬਰੋਨ ਹੋਗੇ ਕੱਚੇ ਨਾ ਰੈਣ ਜਿਵੇਂ ਨਾ ਓਹ ਮਿਕਸ ਕਰਕੇ ਫੇਰ ਓਦੇ 'ਚ ਹਲਦੀ-ਹੁਲਦੀ ਪਾ ਕੇ ਵਧੀਆ ਯਾ ਮਟ ਟਰ ਵਗੈਰੇ ਪਾ ਕੇ ਮਟਰ ਥੋੜੇ ਫਰਾਈ ਕਰ ਲੈਂਣੀ ਆਂ। ਤੇ ਮੈ ਅਪਣਾ ਮਸਾਲਾ ਜੇੜਾ ਪਾਣਾ ਓਹ ਪਾ ਲਈਦਾ ਬਾਕੀ, ਬਸ ਤੇ ਓਨੂੰ ਫੇਰ ਮਿਕਸ ਕਰਕੇ ਨਾਲ ਓਹਦੇ ਕੜਛੀ ਨਾਲ ਬਣ ਜਾਂਦਾ ਫੇਰ। ਤੇ ਓਨੂੰ ਪਾਫ਼ ਲੱਗਣ ਦਿੰਣੀ ਆ ਦਸ-ਪੰਦਰਾਂ ਮਿੰਟ।
ਓਕੇ।
ਫੇਰ ਬਣ ਜਾਂਦਾ ਐ ਫੇਰ ਤੁਆਨੂੰ ਕੀ ਹੂੰ- ਹੂੰ, ਹੂੰ।
ਸਟੀਮ ਕਰਦੇ ਹੋੰਦੇ ਜਿੱਦਾਂ, ਓਦਾਂ ਨੀ ਬੱਣਦਾ ਹੁੰਦਾ?
ਨੋ- ਨੋ ਉਨੂੰ ਮੈਂ ਭੁੰਨਦੀ ਆਂ, ਸਟੀਮ ਕਰਨ ਨਾਲ ਨੀ ਹੁੰਦਾ ਮਤਲਬ ਇਹਨੁ ਥੋੜਾ ਜੈਦਾ ਬੁੰਨਣਾ ਪੈਂਦਾ ਫੇਰ ਨਾ ਕੁੱਚਾ ਰੈੰਦਾ ਫੇਰ ਜਲਦੀ ਬਣ ਜਾਂਦਾ ਨਾ।
ਠੀਕ,
ਜੇ ਅਪਾਂ ਕੱਲਾ ਪਾਫ਼ ਦੇਵਾਂਗੇ ਓਨੂੰ ਤੇ ਫੇਰ ਭੁੰਨੇ ਕਿੱਥੇ ਜਾਣਗੇ। ਸਟੀਮ ਦੇ ਕੇ ਓਨੂੰ ਓ ਕੰਮ ਨੀ ਹੋਣਾ ਓਹ ਕੱਚੇ ਹੁੰਦੇ ਨੇ ਨਾ। ਓਨੂੰ ਚੰਗੀ ਤਰਾਂ ਭੁੰਨ ਲਿਆ ਨਾ ਆਪਾਂ। ਓਹ ਜੇੜੇ ਬਲੈਕ ਆਲੇ ਛਿਲਕੇ ਜੇ ਹੁੰਦੇ ਆ, ਲਾ ਕੇ ਫੇਰ ਓਨੂੰ ਦੇਖ-ਦੂਖ ਕੇ ਸਾਫ-ਸੁਥਰਾ ਫੇਰ ਬਣਾਈ ਦਾ ਯਾ ਨਿ ਕੂੜੇ- ਕੂੜੇ ਫੇਰ ਬਣਿਆ ਬਣਾਇਆ ਭੁੰਨਿਆ ਸਾਰਾ ਸਿੱਟਦੇ।
ਫੇਰ ਕੇੜੀ ਬਣਾਈ?
ਫੇਰ ਦੂਜੀ ਸੁੱਕੀ ਆਲੋ ਦੀ ਬਣਾਈ ਸੀਗੀ। ਅ ਸਾਰੀ ਅਪਣੀ ਚਟਨੀ, ਟਮਾਟਰ ਦੀ ਸਬਜ਼ੀ ਥੋੜੀ ਜੀ ਬਣਾਈ ਸੀ ਪਿਆਜ ਪਾ ਕੇ।
ਹਰੀ ਮਿਰਚ, ਪਿਆਜ਼, ਲ
ਥੋਡੇ ਏਰੀਏ ਦੇ ਜੈਦਾ ਮਿਰਚ ਖਾਂਦੇ ਆ ਤਿੱਖਾ?
ਨਾ ਆਪਣੇ ਘਰ ਤਾਂ ਘੱਟ ਹੀ ਖਾਂਦੇ ਆ ਆਪਾਂ।
ਓਕੇ।
ਇਕਦਮ ਨੋਰਮਲ ਨਾ ਜਾਦੀ ਮਿਰਚ ਨਾ ਜਾਦਾ ਫਿੱਕਾ ਹਨਾ। ਮੀਡੀਅਮ ਹੋਰ, ਥੋਨੂੰ ਕੀ ਪਸੰਦ ਆ?
ਮੈਂ ਜਾਦਾਤਰ ਕਰੇਲੇ ਖਾਂਣਾ ਵਾ ਬਟ ਅਪਣਾ ਗਰਮੀ ਕਰਕ ਕੇ ਹੁਣ ਕਰੇਲੇ ਇੱਕ ਤਾਂ ਮੌਸਮ ਏਸੇ 'ਚ ਹੀ ਹੁੰਦਾ ਆ।
ਹੂੰ- ਹੂੰ, ਹੂੰ-ਹੂੰ, ਹੂੰ।
ਕ ਕਰੇਲੇ ਤਾਂ ਗਰਮੀ ਦਿੰਦੇ ਆ, ਪਸੰਦ ਤਾਂ ਓਹੀ ਐ ਪਰ ਓਹ ਖਾਧੇ ਵੀ ਨੀ ਜਾਂਦੇ ਫੇਰ ਹੁਣ ਗਰਮੀ ਦਾ ਕਰਕੇ।
ਹਾਂ, ਗਰਮ ਹੋੰਦੇ, ਔਤਾਂ ਠੰਡਾ ਏਸ ਥੋੜਾ ਜਦੋਂ ਮੀਂਹ-ਮੂੰਹ ਪੈ ਗਿਆ, ਸੈ਼ਦ ਉੱਥੇ ਮੀਂਹ ਪੈਂਦਾ ਕਿ ਨਹੀਂ ਪੈਂਦਾ ਹਜੇ। ਪਤਾ ਨੀ ਤੁਹਾਡੇ
ਨਹੀਂ ਮੀਂ ਨੀ ਇੱਥੇ ਬੌਹ ਘੱਟ ਆ ਮੀਂਹ।
ਗਰਮੀ ਆ ਹੂੰ, ਸਾਡੇ ਇੱਥੇ ਤਾਂ ਬਧੀਆ। ਮਹਾਰਾਸ਼ਟਰਾ ਚ ਵਧੀਆ ਮੀਂਹ ਪੈਂਦਾ ਵਾ ਉਦਾਂ ਤਾਂ ਸਾਡੇ ਐਥੇ ਕਲਾਈਮੇਟ ਵੀ ਠੰਡਾ ਹੋ ਗਿਆ ਜਿਮੇਂ ਪੈਲਾਂ ਕੂਲਰ ਲਾਈ ਦਾ ਸੀ ਗਰਮੀ ਕਰਕੇ ਹੁਣ ਕੂਲਰ ਹੇ ਬੰਦ ਹੋ ਗਏ ਫੈਨ ਚ ਵੀ ਠੰਢ ਲੱਗਣ ਲੱਗ ਜਾਂਦੀ ਆ।
ਅੱਛਾ ਜੀ।
ਹੂੰ,,,
ਵੈਸੇ ਵੀ ਕੈੰਦੇ ਐ ਇੱਕ ਆਹ ਜੇੜਾ ਟੁਕੜਾ ਯਾ ਪ੍ਰਿਥਵੀ ਦੇ ਈ ਕੋਈ ਆ ਅਸਟ੍ਰੇਲੀਆ ਸਾਈਡ ਦਾ ਵਾ ਕੋਈ ਉਹ ਟੁੱਟ ਕੇ ਆਪਣੇ ਇੱਧਰ ਲੱਗਣ ਵਾ।
ਅੱਛਾ।
ਤੇ ਜਦੋਂ ਆਪਣੇ ਮਹਾਰਾਸ਼ਟਰ ਲਈ ਲੱਗਿਆ ਵਾ ਕੇ ਗੋਆ ਲੀ।
ਹਾਂਜੀ
ਓਦੌਂ ਕਹਿੰਦੇ ਆ ਵੀ ਉੱਧਰ ਮਾਈਨਸ ਡਿਗਰੀ 'ਚ ਤਾਪਮਾਨ ਪਹੁੰਚਣਾ ਵਾ ਜਦੋਂ ਅੱਜ ਤੋਂ ਸੌ ਸਾਲਾਂ ਤੱਕ ਜਾਂ ਪੰਜਾਹ ਸਾਲਾਂ ਤੱਕ ਜਦੋਂ ਵੀ ਲੱਗੂਗਾ ਕਿ ਉਹ
ਅੱਛਾ।
ਹੂੰ,,,
ਓਹ ਤਾਂ ਦੇਖੋ ਕਹਿਣ ਦੀਆਂ ਵੀ ਗੱਲਾਂ ਨੇ ਹਣਾ ਰੱਬ ਦੇ ਉੱਤੇ ਭਰੋਸਾ ਹੋਵੇ। ਜਿੰਨੇ ਨਾਮ ਜਪਿਆ ਵਾਜ ਜਿਹੜੇ ਮਰਨ ਵਾਲੇ ਵੀ ਆ ਬਚ ਜਾਂਦੇ ਆ ਆਪੇ ਵਾਹਿਗੁਰੂ ਸਾਹੀ ਹੁੰਦੇ ਨੇ।
ਨਹੀਂ ਉੱਥੇ ਉਹ ਖਾਰ ਪਈ ਜਾਂਦੀ ਆ ਔਰ। ਇੱਕ ਵਾਰੀ ਪਹਿਲਾਂ ਵੀ ਆਪਣੇ ਏਦਾਂ ਹੀ ਹੋਇਆ ਵਾ।
ਅੱਛਾ।
ਤੇ ਏਦੇ ਹੀ ਆਪਣਾ ਏਰੀਆ ਭਾਰਤ ਨਾਲ ਆ ਕੇ ਟਕਰਾਇਆ ਸੀਗਾ।
ਹੂੰ-ਹੂੰ-ਹੂੰ
ਉੱਥੇ ਪਹਾੜ ਵੀ ਜਿੱਦਾਂ ਬਣਦੇ ਆ ਜਿਵੇਂ ਜੰਮੂ ਕਸ਼ਮੀਰ ਵਾਲੀ ਆ ਕੁਛ ਜਾਂ। ਮੈਨੂੰ ਪ੍ਰੋਪਰ ਯਾਦ ਤਾ ਨੀਂ ਗਾ ਵੀ ਕਿਹੜਾ ਏਰੀਆ ਸੀਗਾ ਉਹ ਜਿੱਥੇ ਲੱਗਿਆ ਸੀ ਆਪਣੇ ਏਰੀਏ ਨੂੰ ਆ ਕੇ। ਤੇ ਫਿਰ ਓ
ਨਹੀਂ ਮੈਂ ਤੁਹਾਨੂੰ ਕਿਆ ਤਾਂ ਰਹੀ ਹਾਂ ਦੇਖੋ ਮੈਂ ਤੁਹਾਨੂੰ ਉਹੀ ਗੱਲ ਕਹਿ ਰਹੀ ਹਾਂ ਜਿਹੜੀ ਗੱਲ ਹੋਣੀ ਆ ਉਹ ਬਾ। ਆਪੇ ਬਾਬਾ ਜੀ ਸਹੀ ਹੋਣ ਨਾ ਸੁਣਨ ਉਸ ਟਾਈਮ ਤੇ ਕੁਛ ਨਹੀਂ ਹੋ ਸਕਦਾ ਹਨਾ। ਇੱਕ ਹੋਣ ਆਲੀ ਵੀ ਟੱਲ ਜਾਂਦੀ ਉਸ ਟਾਈਮ।
ਹਾਂ ਪਰ ਆਪਣੇ ਸਾਇੰਟਿਸਟ ਬਹੁਤ ਵਧੀਆ ਯਾ ਕਰਦੇ ਆ ਕੁਛ ਨਾ ਕੁਛ।
ਹਾਂਜੀ, ਹਾਂ ਹਾਂ ਹਾਂ ਹਾਂ। ਹੋਰ ਮੰਮੀ ਹੋਣੀ ਕੀ ਕਰਦੇ ਸੀਗੇ?
ਉਹ, ਘਰੇ ਰੋਟੀ-ਰਾਟੀ ਬਣਾ ਕੇ। ਚੌਲ ਤੇ ਪੱਖਾ ਖੂ ਕੇ ਉਹ ਪੈ ਗਏ ਸੀਗੇ ਬਸ ਮੈਂ ਵੀ ਫੋਨ ਦੇਖੀ ਜਾਂਦਾ ਸੀ। ਮੈਂ ਇੱਧਰ ਦੂਜੇ ਘਰ ਆਇਆ ਸੀਗਾ ਭੂਆ ਦੇ।
ਅੱਛਾ-ਅੱਛਾ।
ਹਾਂਜੀ, ਭੂਆ ਹੁਣੇ ਵਧੀਆ ਸਾਰੇ ਤੁਸੀਂ ਸੁਣਾਓ?
ਵਧੀਆ-ਵਧੀਆ, ਸਭ ਬਾਬਾ ਜੀ ਦੀ ਮੇਹਰ ਆ।
ਅੱਛਾ ਜੀ ਤੁਸੀਂ ਨਹੀਂ ਆਂਦੇ ਪੰਜਾਬ ਹੁਣ?
ਆਉਂਗੀ, ਮੈਂ ਇੱਕ ਦੋ ਤਿੰਨ-ਦੋ ਤਿੰਨ। ਟਾਈਮ ਥੱਕ ਗਈ ਹਾਂ, ਹੁਣ ਫਿਰ ਆਊਂਗੀ। ਤੁਸੀਂ ਤਾਂ ਆਉਂਦੇ ਈ ਨੀ ਗੇ, ਤੁਸੀਂ ਹਜ਼ੂਰ ਸ਼ਾਹ ਸਾਅਬ ਜਾਂਦੇ ਹੋਵੋਗੇ ਬਚ
ਨਈ ਮੈਂ, ਜਆਦਾ ਤਰ ਮੈਂ ਸ਼ ਏ ਸ਼ਿਮਲੇ ਅੱਲ ਈ ਜਾਂ ਯਾਂ, ਕਸ਼ਮੀਰ ਅੱਲ ਈ ਜਾਨਾ ਵਾਂ, ਇੱਧਰਲੀ ਸਾਈਡ ਨਹੀਂ ਮੈਂ ਕਦੇ ਵੀ ਆਯਾ। ਹਾ, ਬਸ ਜ਼ਿਆਦਾਤਰ ਰਾਜਸਥਾਨ ਗਿਆ ਮਾਂ ਉਸ ਤੋਂ ਅੱਗੇ ਨੀ ਗਿਆ ਮੈਂ।
ਨਾ ਆਪਣਾ ਤੋਂ ਓਏ ਓਰਲੀ ਬਸ। ਸਹੀ ਐ ਨਾ, ਤੁਸੀਂ ਹਜ਼ੂਰ ਸਾਅਬ ਦੇਖਿਆ ਹੋਨਾ?
ਨਈ ਮੈਂ ਰਾਜਸਥਾਨ ਤੋਂ ਅੱਗੇ ਗਿਆ ਨੀ ਨਾ।
ਅੱਛਾ
ਰਾਜਸਥਾਨ, ਦਿੱਲੀ ਬਸ ਇ ਇਨਾ ਕ ਏਰੀਆ। ਇਸ ਤੋਂ ਅੱਗੇ ਨਹੀਂ ਗੇਆ, ਵੈਸੇ ਹੀ ਕਦੇ, ਆਹ ਕਦੇ ਟਾਈਮ ਈ ਨਿ ਲਗਾ ਏਨਾ, ਓਦਰਲੇ ਏਰੀਏ ਜੇ ਜਾਣ ਨੂੰ, ਟਾਈਮ ਚਾਈਦਾ ਨਾ ਫਿਰ ਅ ਮੰਨਥ ਵੀ ਪੰਦਰਾਂ ਦਿਨ ਤੁਸੀ।
ਇੱਕ ਕੰਮ ਕਰੋ, ਪੰਜ ਛੇ ਦਿਨ ਵੀ ਕੱਢ ਲੇ ਨਾਂ ਤੇ ਦਸ ਗਿਆਰਾਂ ਦਿਨ ਵੀ ਕੱਢ ਲੋੋ, ਜੋ ਤੁਸੀਂ ਸੋ ਚੁੰਗੇ ਨਾ ਵੀ ਹਾਂ ਮੈਂ ਦਰ ਜਾਣਾ ਬਾਬਾ ਜੀ ਦੇ ਦਰਸ਼ਨਾਂ ਲਈ। ਤੇ ਤੁਸੀਂ ਜ਼ਰੂਰ ਆ ਸਕਦੇ ਓ। ਟੈਮ ਦੇਖੋ ਅੱਜ ਦੇ ਜ਼ਮਾਨੇ ਚ ਕਿਸੇ ਨੂੰ ਵੀ ਨੀ ਗੇ। ਕੱਢਣਾ ਪੈਂਦਾ ਤਾਂ ਤੁਸੀਂ ਅੱਗੇ ਦੇਖੋਗੇ ਨਾ। ਕੀ ਫੈਦਾ ਫੇਰ ਦਿੱਲੀ ਤੱਕ ਈ ਪੌਂਚੇ ਓ ਹਜੇ ਤੱਕ।
ਨਈ ਏਧਰ ਮੈਨੂੰ ਏਦਾਂ ਸੀ ਨਾ ਵੀ ਅ ਗਰਮੀ ਆ ਜਾਦਾ ਪਰ ਹੁਣ ਤੁਸੀਂ ਦੱਸ ਆ ਮੈਨੂੰ ਹੁਣ ਪਤਾ ਲੱਗਿਆ ਵੀ ਇੱਧਰ ਨਈ ਠੀਕ ਆ ਮੌਸਮ।
ਪੰਜਾਬ ਸਾਈਡ ਤਾਂ ਬੋ ਗਰਮੀ ਹੁੰਦੀ ਆ। ਚਾਚੂ ਉਣੀ ਦੱਸਦੇ ਨੇ ਹੁਣ ਵੀ ਗਰਮੀ ਆ ਨਾ ਤੁਆਨੂੰ ਵੀ ਪਤਾ ਐ।
ਗਰਮੀ ਬੋਤ ਮੈਂ ਤਾਂਈ ਤਾਂ ਇੱਧਰ ਹਿਮਾਚਲ, ਸ਼ਿਮਲਾ ਜਾਂ ਇੱਧਰ ਕਸ਼ਮੀਰ ਸਾਈਡ ਜਾਂਨਾ ਵਾ ਉੱਧਰ ਮੌਸਮ ਮੌਸਮ ਠੰਡਾ ਹੁੰਦਾ ਆ ਓਧਰ ਗੇੜਾ ਗੁੜਾ ਕੱਢ ਆਈਦਾ ਜਾ ਕੇ।
ਵਧੀਆ ਤੁਆਨੁ ਪਰ ਕਦੀ ਏਥੇ ਵੀ ਗੇੜੇ ਕੱਢੋ ਓਥੇ ਏਨੀ ਦੂਰ-ਦੂਰ ਚਲੇ ਜਾਂਨੇ ਓ।
ਮੈਂ ਭੂਆ ਦੇ ਮੁੰਡੇ ਨੂੰ ਕਿਆ ਸੀਗਾ ਮੈਂ ਕਿਆ ਓਨੇ ਬਾਰ ਜਾਣਾ ਕਰ ਕੇ ਕੇ ਨਾ ਮੈਂ ਓਨੂੰ ਕਿਆ ਸੀਗਾ ਵੀ ਮੈਂ ਕਿਆ ਜੇ ਪਰ ਓਧਰ ਨੂੰ ਗਿਆ ਮਹਾਰਾਸ਼ਟਰ ਮੈਨੂੰ ਵੀ ਨਾਲ ਲੈ ਕੇ ਚੱਲੀ।
ਹਾਂਜੀ ਫੇਰ ਜ਼ਰੂਰ ਆਇਓ।
ਹਾਂ ਮੈਂ ਕਿਆ ਸੀਗਾ ਓਨੂੰ ਪਰ ਓ ਓਦਾ ਪੱਕਾ ਨੀ ਪਤਾ ਹਜੇ ਵੀ ਆਓਣਾ ਕਿ ਨਈ ਆਓਣਾ ਓਨੇ। ਕੋਈ ਨਾ ਮੈਂ ਦੱਸ ਦੂਗਾ ਜੇ ਜਾਣਾ ਹੋਇਆ ਤਾਂ।
ਤੇ ਯਾਂ ਨਾ ਓਨੇ ਹੰਡਰਡ ਐਨ ਵਨ ਪਰਸੈਂਟ ਆਊਗਾ ਤੇ ਮੇ ਰੀ ਵੀ ਇੱਕ ਦਸ, ਪੰਜ, ਛੇ ਦਸ, ਪੰਦਰਾਂ ਦਿਨ ਹੋਗੇ ਸ਼ੈਦ ਓ ਮੇਰੀ ਗੱਲ ਹੋਈ ਸੀ।
ਓ ਕੇਂਦਾ ਸੀਗਾ ਓਣੇ ਦੇਖੋ ਏਥੇ ਆਓਣਾ ਵਾ ਨਾਲ ਸਾਨੂੰ ਵੀ ਮਿਲ ਕੇ ਜਾਊ। ਤੇ ਨਾਲੇ ਆਪਣੇ ਦੋਸ ਤਾਂ ਨੂੰ ਵੀ ਭੈ ਕੇ ਤਾਂ ਇੱਥੇ ਈ ਗਿਆ ਕਿੰਨੇ ਸਾਲ ਓਹ ਫੇਰ ਅੱਗੇ ਜਾਣਾ ਤਾਂ ਹੰਡਰਡ ਐਂਨ ਵਨ ਪਰਸੈਂਟ ਆਊਗਾ ਤੋ ਓਸ ਟੈਮ ਤੁਸੀਂ ਵੀ ਨਾਲ ਆਇਓ। ਫੇਰ ਆਪਾਂ ਸ਼ੈਦ ਹੂੰ।
ਮੈਂ ਉਂਨੂੰ ਕਿਆ ਸੀ ਮੈਂ ਕਿਆ ਮੈਨੂੰ ਬੋਂਬੇ ਘਮਾ ਲਿਆਈ ਓ ਕੇਂਦਾ ਉੱਧਰ ਟਰੈਫਿਕ ਬੋਤ ਹੁੰਦੀ ਆ ਇੱਦਾਂ-ਇੱਦਾ ਕਰਕੇ।
ਕੁੱਛ ਨੀ ਹੁੰਦਾ ਤੁਆਨੂੰ ਪਾਗਲਾਂ ਚ ਕੱਢੀ ਜਾਂਦਾ ਟ੍ਰੈਫਿਕ ਅੱਜ ਕਿੱਥੇ ਨੀ ਗੀ ਮੈਨੂੰ ਦੱਸੋ
ਭੂਆ ਵੀ ਦੱਹਦੀ ਸੀ ਕੈਂਦੀ ਉੱਧਰ ਟਰੈਫਿਕ ਬੋਤ ਜਾਦੇ ਹੁੰਦੀ ਆ।
ਨਈ ਓ ਸੀਟੀ ਚ ਹੁੰਦਾ।
ਸਿਟੀ ਦੀ ਮੈਂ ਗੱਲ ਕਰਦਾ ਮੈਂ ਕਿਆ ਉੱਧਰ ਦੇਖਣਾ ਜਾ ਕੇ ਸਿਟੀ ਵਗੈਰਾ। ਮੁੰਬਈ।
ਠੀਕ ਆ ਪਰ ਹੁੰਦੀ ਆ ਟ੍ਰੈਫਿਕ ਤਾਂ ਆਪਾਂ ਕੀ ਲੈਣਾ ਵਾ, ਆਪਾਂ ਆਪਣਾ ਟਰੈਵਲ ਕਰਨਾ ਔ ਨੇ ਤੇ
ਓਕੇ।
ਆ ਚਲੋ ਫੇਰ ਕੋਈ ਗੱਲ ਨੀ ਫੇਰ ਪਤਾ ਵੀ ਲੱਗ ਜੂ ਤੁਹਾਨੂੰ ਦੇਖਣ ਦਾ। ਹੋਰ ਬਾਕੀ ਸਾਰੇ ਕਿਵੇਂ ਨੇ ਹੋਰ ਦੱਸੋ?
ਹੋਰ ਵਧੀਆ ਕੀ ਕੰਮ ਕੁਮ ਕਰਦੇ ਓ ਤੁਸੀਂ ਹੁਣ?
ਮੈਂ ਤਾਂ ਆਪਣਾ ਸੂਟਾਂ ਦਾ ਕਰਦੀ ਆ ਆਪਣਾ ਨਾ, ਸਟਿਚ ਵੀ ਕਰਦੀ ਆ ਤੇ ਨਾਲੇ ਸੇਲ ਵੀ ਕਰਦੀ ਆ।
ਓਕੇ।
ਤੇ ਤੁਸੀਂ?
ਤੁਸੀ? ਮੈਂ ਸਲੂਨ ਦਾ ਜਾਦਾਤਰ ਲੇਡੀਜ਼ ਕੰਮ ਈ ਕਰਦਾ ਮੈਂ ਵੀ।
ਅੱਛਾ-ਅੱਛਾ ਬੋ ਵਧੀਆ।
ਹਾਂਜੀ ਏ ਚ ਕਮਾਈ ਹੈਗੀ ਆ ਜਾਦਾਤਰ।
ਹੂ
ਹੋਰ-ਹੋਰ ਕਿਸੇ ਬਿਜ਼ਨਸ ਚ ਘੱਟ ਹੁੰਦੀ, ਏ ਚ ਜਾਦਾ ਏ ਆ।
ਤੁਹਾਨੂੰ ਇੰਟਰਸਟ ਏਦੇ ਚ ਆ?
ਇੰਟਰਟਰਸਟ ਵੀ ਆ ਔਰ ਥੋੜ੍ਹੀ ਪੇ ਵੀ ਵਧੀਆ ਇਹ ਕੰਮ ਚ
ਵਧੀਆ ਵਧੀਆ ਫੇਰ ਤਾਂ ਠੀਕ ਆ ਨਾ
ਹਾਂਜੀ
ਹੋਰ ਦੱਸੋ
ਪਰ ਬੰਦਾ ਜਿੰਨਾ ਮਰਜ਼ੀ ਕਮਾਵੇ ਉਹਦੇ ਖਰਚੇ ਉਹੋ ਜਿਹੇ ਹੋ ਜਾਂਦੇ ਆ
ਅੱਜ ਮੈਨੂੰ ਦੱਸੋ ਅੱਜ ਦੇ ਜ਼ਮਾਨੇ ਚ ਕਰੋੜ ਪ੍ਰਤੀ ਕਿਉਂ ਨਾ ਹੋਵੇ ਹੈ ਨਾ, ਉਹਨਾਂ ਨੂੰ ਵੀ ਪੈਸਾ ਲੋੜ ਆ ਪੈਸਾ ਤੇ ਜਿੰਨਾ ਮਰਜ਼ੀ ਅੱਜ ਏ ਜ਼ਮਾਨੇ ਚ ਕੋਈ ਵੀ ਚੀਜ਼ ਲੈਣ ਜਾਓ ਪੈਸਾ ਜ਼ਰੂਰੀ ਹੈ ਤੇ ਪੈਸੇ ਇੰਨਾ ਵੀ ਵੈਲਿਊ ਆ, ਇਨਸਾਨ ਦੀ ਵੈਲਿਊ ਘੱਟ ਗਈ ਪੈਸਿਆਂ ਦੀ ਵੱਧ ਆ
ਇਹ ਸਰਕਾਰਾਂ ਦੇ ਕੰਮ ਹੁੰਦੇ ਆ ਪੈਸਿਆਂ ਦਾ, ਪਤਾ ਨੀ ਕਿਹਨੇ ਸਟਾਰਟ ਕੀਤੇ ਆ ਪੈਸੇ ਦੱਸੋ ਹਾਂਜੀ ਪ ਹੂ ਐਵੇ ਨਹੀਂ ਪੈਸਾ ਬਣਾਇਆ ਵਾ ਸਰਕਾਰਾਂ ਨੇ
ਹਾਂਜੀ
ਮੈਂ ਕਿਹਾ ਮੀਂਨ ਹੀ ਪੈਸਾ ਬਣਵਾਇਆ ਸਰਕਾਰਾਂ ਨੇ
ਜੇ ਪੈਸਾ ਨਾ ਆਉਂਦਾ ਤਾਂ ਬਸ ਸਾਰੇ ਵਧੀਆ ਸੀ, ਸਾਰੇ ਇੱਕੋ ਜਿਹੇ ਹੋਣੇ ਸੀ
ਠੀਕ ਆ ਵੀਰੇ ਫੇਰ ਮੈਂ ਤੁਹਾਨੂੰ ਬਾਅਦ ਚੋਂ ਕਾਲ ਕਰਦੀ ਹਾਂ, ਠੀਕ ਆ
ਓਕੇ ਓਕੇ ਠੀਕ ਹੈ ਜੀ ਓਕੇ ਓਕੇ ਓਕੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ
ਹੈਪੀ